ਜੀ ਹਾਲ ਚਾਲ?
ਵਧੀਆ-ਵਧੀਆ, ਤੁਸੀਂ ਦੱਸੋ ਤੁਹਾਡੇ ਕੀ ਹਾਲ-ਚਾਲ?
ਬਸ ਮੈਂ ਕਿਹਾ ਚਲੋ, ਤੁਸੀਂ ਅ ਗੱਲ ਸੁ ਤੁਹਾਡੀ ਨਾਲ ਗੱਲ ਕਰਾਂ ਕਿ ਮਤਲਬ ਜਿਹੜੀ ਪੜ੍ਹਾਈ ਹੈਗੀ, ਉਹ ਸਾਡੇ ਵਾਸਤੇ ਮਤਲਬ ਜ਼ਰੂਰੀ ਹੈ। ਕਿਉਂ ਜ਼ਰੂਰੀ ਹੈਗਾ, ਕਿਸ ਵਾਸਤੇ ਜ਼ਰੂਰੀ ਹੈਗਾ ਦੇਖੋ, ਮਤਲਬ ਇਹ ਨਹੀਂ ਤੁਸੀਂ ਤੁਸੀ ਕਹਿ ਸਕਦੇ ਕਿ ਮੰਨਦੀਆਂ ਕਈ ਪ੍ਰੋਬਲਮਸ ਹੁੰਦੀਆਂ ਬੰਦਿਆਂ ਦੀ ਲਾਈਫ ਚ ਜਹੜਾ ਬੰਦਾ ਐਜੂਕੇਸ਼ਨ ਨਹੀਂ ਕਰ ਸਕਦਾ ਪੂਰੀ। ਪਰ ਐਜੂਕੇਸ਼ਨ ਜਿਹੜੇ ਹੈਗਾ, ਨਾ ਮੈਂ ਕਹਿੰਦੀ ਹਾਂ। ਸਭ ਦੇ ਵਾਸਤੇ ਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈਗਾ। ਕਿਉਂਕਿ ਐਜੂਕੇਸ਼ਨ ਜਿਹੜੀ ਹੈਗੀ ਤੁਡੀ ਅ। ਗਿਆਨਤਾ ਅੰਧ ਵਿਸ਼ਵਾਸ ਔਰ ਅੰਧਕਾਰ ਕੋ ਮਿਟਾ ਕਰ ਸਾਨੂੰ ਨਾ ਮਤਲਬ ਰੋਸ਼ਨੀ ਬਣਾਦੀ ਹੈ ਦੇਖੋ, ਇੱਕ ਪੜ੍ਹਾ ਲਿਖਾ ਬੰਦਾ ਹੋਏਗਾ ਨਾ। ਉਹ ਪੂਰੇ ਸਮਾਜ ਦਾ ਕਲਿਆਣ ਕਰਦਾ ਹੈਗਾ, ਤੁਸੀਂ ਸੁਣਿਆ ਹੀ ਹੋਵੇਗਾ ਇਹ ਗੱਲ ਤੇ ਬਿਲਕੁਲ
ਬਿਲਕੁਲ-ਬਿਲਕੁਲ ਠੀਕ ਕਿਹਾ ਤੁਸੀਂ। ਪੜ੍ਹਾਈ ਤਾਂ ਅੱਜ-ਕੱਲ ਦੇ ਟਾਈਮ ਚ ਦੇਖੋ ਮੈਨੂੰ-ਮੈਨੂੰ ਤਾਂ ਲੱਗਦਾ। ਪੜ੍ਹਾਈ ਸਭ ਦੇ ਲਈ ਬਹੁਤ ਜ਼ਰੂਰੀ ਹੈ। ਬੱਚਿਆਂ ਲਈ ਤਾਂ ਦੇਖੋ, ਇੱਕ ਰੂਟੀਨ ਬਣਾ ਕੇ ਆਪਾਂ ਪੜ੍ਹਾਈ ਕਰਦੇ ਹਾਂ। ਆਪਾਂ ਅੱਗੇ ਕੋਈ ਵਧੀਆ ਨੌਕਰੀ ਕਰਨੀ ਜਾਂ ਕੁਛ ਕਰਨਾ। ਤਾਂ ਉਹਦੇ ਲਈ ਸਾਡੇ ਨੂੰ ਪੜ੍ਹਾਈ ਕਿੰਨੀ ਜ਼ਰੂਰੀ ਹੋ ਗਈ ਹੈ, ਅੱਜ ਕੱਲ੍ਹ ਦੇ ਟਾਈਮ ਵਿੱਚ।
ਹਾਂ ਦੇਖੋ ਅਗਿਆਨਤਾ ਦਾ ਨਾਚ ਹੁੰਦਾ ਨਾ। ਦੇਖੋ ਇਹ ਗੱਲ ਤੇ ਸਭ ਤੋਂ ਵਧੀਆ ਗੱਲ ਹੈਗੀ, ਨਾ ਸ਼ਿਕਸ਼ਾ ਜਿਹੜੀ ਹੈਗੀ। ਉਹ ਮਨੁਸ਼ੇ ਦਾ ਮਾਨਸਿਕ ਨਹੀਂ ਸਰੀਰਿਕ ਨਹੀਂ। ਤੁਹਾਨੂੰ ਮਨ ਤੋਂ ਦੋਨੋ ਤਰਫ ਦਾ ਵਿਕਾਸ ਕਰਦੀ ਹੈਗੀ, ਸਾਨੂੰ ਸਹੀ ਗਲਤ ਦੀ ਪਹਿ ਜਣ ਦੱਸਦੀ ਹੈਗੀ ਦੇਖੋ, ਇੱਕ ਪੜ੍ਹਾ ਲਿਖਾ ਬੰਦਾ ਹੋਏਗਾ, ਉਹਨੂੰ ਕੋਈ ਕੰਮ ਕਰਨਾ ਉਸ ਉਹ ਚੀਜ਼ਾਂ ਕੁਸ਼ਚਨ ਪੁੱਛੂਗਾ, ਜਿਹੜਾ ਵਿਚਾਰਾ ਪੜ੍ਹਿਆ ਲਿਖਿਆ ਨਹੀਂ ਬੰਦਾ ਹੁੰਦਾ। ਉਹ ਬੰਦੇ ਕੀ ਕਰਦੇ ਹੈਗੇ, ਉਹਨੂੰ ਕੋਈ ਸਮਝ ਹੀ ਨਹੀਂ ਆਉਣੀ ਕੰਮ ਦੀ ਤੇ ਕੁਸੀ ਚੀਜ਼ ਦੀ। ਉਹ ਵਿਚਾਰੇ ਚੁੱਪ ਚਾਪ ਕੰਮ ਤੇ ਕਰਕੇ ਫਸ ਜਾਂਦਾ ਕਦੀ ਕਦੀ ਕੁੇ ਗੱਲ ਤੇ ਜਾਂ ਕੁਛ ਹੋ ਜਾਂਦਾ।
ਬਿਲਕੁਲ-ਬਿਲਕੁਲ ਠੀਕ ਆ ਦੇਖੋ ਕੇ। ਪੜ੍ਹਾਈ ਨਾਲ ਦੇਖੋ ਸਾਡੀ ਨੌਲੇਜ ਵੀ ਵੱਧਦੀ ਹੈ। ਸਾਨੂੰ ਸਹੀ ਕਿਹੜਾ ਕੰਮ ਸਹੀ ਹੈ, ਕਿਹੜਾ ਗਲਤ ਹੈ ਉਹ ਵੀ ਪਤਾ ਲੱਗਦਾ। ਸਾਨੂੰ ਪਤਾ ਲੱਗਦਾ ਹੈ, ਕਿ ਸਾਡੇ ਲਈ ਕੀ ਚੀਜ਼ ਜ਼ਰੂਰੀ ਹੈ, ਔਰ ਕੀ ਨਹੀਂ।
ਹਾਂ ਨਹੀਂ ਦੇਖੋ ਸ਼ਿਕਸ਼ਾ ਜਿਹੜੀ ਹੈਗੀ, ਨਾ ਬਹੁਤ ਹੀ ਜ਼ਿਆਦਾ ਦੇਖੋ ਸ਼ਿਕਸ਼ਾ
ਸਾਨੂੰ ਮਤਲਬ ਕੇਵਲ ਮਤਲਬ ਮਾਨਸਿਕ ਸਰੀਰਕ ਨਾਲ ਵਿਕਾਸ ਨਾਲ ਵੀ ਸਾਡੀ ਇੱਕ ਅਜੀਵਿਕਾ ਦਾ ਸਾਵਧਾਨ ਵੀ ਤੇ ਬਣਦਾ ਹੈਗਾ ਨਾ ਸਾਨੂੰ ਦੇਖੋ ਅਗਰ ਸਾਡੇ ਕੋਲੋਂ ਸ਼ਿਕਸ਼ਾ ਹੈਗੀ ਹੁਨਰ ਹੈਗੀ। ਕੋਈ ਜ਼ਰੂਰੀ ਨਹੀਂ ਹੈਗੀ, ਕਿ ਤੁਸੀਂ ਵੱਡੇ ਕੰਮ ਕਰਨਾ ਹੈ ਜਾਂ ਵੱਡਾ ਬਿਜਨਸ ਕਰਨਾ ਹੈਗਾ। ਕਈ ਵਾਰ ਕੁੰਦਾ ਕਿ ਬੰਦੇ ਕੋਲੋਂ ਇੰਨਾ ਪੈਸਾ ਹੀ ਨਹੀਂ ਹੁੰਦਾ, ਕਿ ਉਹ ਵੱਡਾ ਕੰਮ ਕਰ ਸਕੇ, ਤੇ ਛੋਟਾ ਛੋਟਾ ਅੱਜ ਕੱਲ ਦੇਖੋ, ਤੁਸੀਂ ਪੜ੍ਹਾ ਕੇ ਟਿਊਸ਼ਨ ਪੜ੍ਹਾਓ ਜਾਂ ਛੋਟਾ ਮੋਟਾ ਕੋਈ ਔਨਲਾਈਨ ਬਿਜਨਸ ਸਟਾਰਟ ਕਰ ਲੋ ਮਤਲਬ ਤੁਹਾਨੇ ਸੋ ਕੰਮ ਯਾਦ ਆਵਾਂਗੇ, ਕਿ ਤੁਸੀਂ ਆ ਕੰਮ ਕਰ ਸਕਦੇ ਹੋ। ਕਿਉਂਕਿ ਸਾਡਾ ਮਤਲਬ ਸਾਨੂੰ ਮਤਲਬ ਕੋਂਫੀਡੈਂਟ ਲੇਵਲ ਸਾਡਾ ਇੰਨਾ ਵੱਧ ਜਾਂਦਾ ਹੈ, ਕਿ ਸਾਨੂੰ ਨੌਲੇਜ ਵੀ ਹੋ ਗਈ ਸਾਨੂੰ ਪਤਾ ਹੈ, ਕਿ ਕੀ ਸਹੀ ਹੈ ਕੀ ਗਲਤ ਹੈਗਾ।
ਬਿਲਕੁਲ-ਬਿਲਕੁਲ ਠੀਕ ਆ ਤੁਸੀਂ ਦੇਖੋ। ਆਪਾਂ ਪੜ੍ਹਾਈ ਕਰਦੇ ਹਾਂ, ਤਾਂ ਅੱਜ-ਕੱਲ੍ਹ ਜਿਹੜੇ ਜੋ ਡਾਕਟਰ ਬਣਦੇ ਨੇ ਇੰਜੀਨੀਅਰਿੰਗ। ਕਰਦੇ ਨੇ, ਬੱਚੇ ਪਾਪਾ ਪੜ੍ਹੇ ਲਿਖੇ ਹੁੰਦੇ ਆ, ਤਾਂ ਹੀ ਆਪਾਂ ਕੋਈ ਅੱ ਅੱਗੇ ਪਾਠ ਕਰਨਾ ਹੁੰਦਾ ਹੈ, ਉਹਦੇ ਨਾਲ ਹੀ ਸਾਡੀ ਵੀ ਵ ਬੁਨਿਆਦ ਬਣਦੀ ਹੈ, ਔਰ ਸਾਨੂੰ ਕਾਮਯਾਬੀ ਵੀ ਕਿੰਨੀ ਮਿਲਦੀ ਹੈ ਤੁਹਾਨੂੰ ਪਤਾ ਹੀ ਹੈ।
ਹਾਂ ਦੇਖੋ ਮੈਂ ਤੇ ਇਹ ਕਹਾਂਗੀ, ਕਿ ਐਜੂਕੇ ਜਿਹੜੀ ਹੁੰਦੀ ਹੈ, ਉਹ ਸਾਡੀ ਡਿਗਰੀ ਹੁੰਦੀ ਹੈ, ਸਾਡਾ ਡਿਗਰੀ ਗਿਆਨ ਹੁੰਦਾ। ਡਿਗਰੀ ਦੇਖੋ, ਕਰਨਾ ਸਾਨੂੰ ਬਹੁਤ ਹੀ ਜ਼ਿਆਦਾ ਜ਼ਰੂਰੀ ਹੈਗਾ, ਦੇਖੋ ਡਿਗਰੀ ਮਿਲ ਗਈ। ਤੇ ਸਾਡੀ ਲਾਈਫ ਚ ਸਾਨੂੰ ਪਤਾ ਹੈ, ਕਿ ਸਾਨੂੰ ਇਹ ਹੁਨਰ ਹੈਗਾ। ਤੁਸੀਂ ਕਿੱਥੇ ਵੀ ਅਣਜਾਣ ਦੇਸ਼ ਗਏ ਹੋ, ਤੁਹਾਡੇ ਕੋਲੋਂ ਡਿਗਰੀ ਹੈਗੀ। ਦੇਖੋ, ਬੱਚੇ ਦੀ ਸਹੀ ਸ਼ਿਕਸ਼ਾ ਸਹੀ ਸ਼ਿਕਸ਼ਾ ਵੀ ਜ਼ਰੂਰੀ ਹੈਗੀ। ਸਾਨੂੰ ਆਪਣੇ ਬੱਚਿਆਂ ਨੂੰ ਸਹੀ ਸਿਕਸ਼ਾ ਦੇਣੀ ਵੀ ਬੜੀ ਜ਼ਰੂਰੀ ਹੈਗੀ, ਉਹਨੂੰ ਹਾਇਰ ਦੇ ਬਾਰੇ ਸਮਝਾਉਣਾ ਚਾਹੀਦਾ ਹੈ, ਅੱਜ-ਕੱਲ ਜਿਹੜੇ ਡਿਜੀਟਲ ਮਾਧਿਅਮ ਅੱਜ-ਕੱਲ੍ਹ ਦੇਖੋ, ਕਿਵੇਂ ਜਿ ਡਿਜੀਟਲ ਮਾਧਿਮਾਂ ਨਾਲ ਕਿਵੇਂ ਫਰੀ ਨਾਲ ਸ ਐਜੂਕੇਸ਼ਨ ਵੀ ਮਿਲਦੀ ਹੈਗੀ, ਨਾ ਉਹ ਸਾਰੀ ਵੀ ਬੜੀ ਜ਼ਰੂਰੀ ਹੈਗੀ ਨਾ। ਤੇ ਬੱਚਿਆਂ ਨੂੰ ਨੌਲੇਜ ਦੋਗੇ, ਅਸੀਂ ਬਤਾਵਾਂਗੇ ਉਹਦੀ। ਉਹਦੀ ਬ ਬੱਚੇ ਦੀ ਐਡੀਬਿਲਟੀ ਕੈਪਸਿਟੀ ਅਸੀਂ ਸਮਝਾਂਗੇ। ਕਿਉਂਕਿ ਅਸੀਂ ਅਗਰ ਆਪਣੇ ਬੱਚੇ ਨੂੰ ਕਿੱਥੇ ਡਾਲੇ ਹਾਂ ਤੇ ਉਹਨੂੰ ਉਹਦੀ ਕੈਪਸਿਟੀ ਸਾਨੂੰ ਪਤਾ ਹੈ, ਕਿ ਉਹ ਕੀ ਕਰ ਸਕਦਾ ਤੇ ਸਭ ਕੁਛ ਉਦੋਂ ਹੀ ਵਿੱਚ ਫਿਰਦਿਆਂ।
ਬਿਲਕੁਲ-ਬਿਲਕੁਲ ਠੀਕ ਆ ਤੁਸੀਂ ਦੇਖੋ, ਅੱਜ-ਕੱਲ ਆਪਾਂ ਦੇਖੋ ਪੜ੍ਹੇ ਲਿਖੇ ਹਾਂ। ਤਾਂ ਸਾਨੂੰ ਪਤਾ ਹੁੰਦਾ ਕਿ, ਆਪਾਂ ਆਪਦੇ ਦੇਸ਼ ਲਈ ਆਪਦੇ ਦੇਸ਼ ਦੇ ਲਈ ਸਾਡਾ ਲਈ ਸਾਡੇ ਦੇਸ਼ ਲਈ ਕੀ ਚੀਜ਼ ਵ ਵਧੀਆ ਚੀਜ਼ ਹੈ, ਕਿਹਦੇ ਨਾਲ ਸਾਡੇ ਦੇਸ਼ ਦੀ ਤਰੱਕੀ ਹੁੰਦੀ ਹੈ, ਆਪਾਂ ਉਹੀ ਕੰਮ ਕਰਦੇ ਹਾਂ ਦੇਖੋ। ਆਪਾਂ ਚਾਹੇ ਅਮੀਰ ਆ ਚਾਹੇ ਕੋਈ ਗਰੀਬ ਹੈ, ਆਪਾਂ ਦੇਖੋ ਪੜ੍ਹੇ ਲਿਖੇ ਹਾਂ ਸਾਨੂੰ ਉਸ ਚੀਜ਼ ਦੇ ਬਾਰੇ। ਨੌਲੇਜ ਹੁੰਦੀ ਹੈ। ਕਿ ਇਹ ਕੰਮ ਸਾਡੇ ਲਈ ਜਾਂ ਸਾਡੇ ਦੇਸ਼ ਲਈ ਵਧੀਆ ਨਹੀਂ ਹੈ। ਆਪਾਂ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ। ਆਪਾਂ ਪੜ੍ਹੇ ਲਿਖੇ ਹੀ ਲੋਕ ਕੀ ਹੈ, ਇਸ ਚੀਜ਼ ਦਾ ਉਹ ਕਰ ਪਾਉਂਦੇ ਹਾਂ। ਆਪਾਂ ਪੜ੍ਹੇ ਲਿਖੇ ਨਾ ਹੋਵਾਂਗੇ, ਤਾਂ ਸਾਨੂੰ ਆਪਦੇ ਕਿਵੇਂ ਸਾਨੂੰ ਕਿਵੇਂ ਪਤਾ ਲੱਗੇਗਾ। ਕਿ ਸਾਡਾ ਇਹ ਕੀ ਅਧਿਕਾਰ ਹੈ, ਕੀ ਸਾਡੇ ਕਰਤੱਵਯ ਹੈ ਕੰਮ ਕਰਨ ਲਈ। ਤੁਹਾਨੂੰ ਪਤਾ ਹੀ ਹੈ। ਕਿ ਉਹ ਉਹ ਸਾਨੂੰ ਐਵੇਂ ਪੜ੍ਹੇ ਲਿਖੇ ਹੁੰਦੇ ਆ, ਤਾਂ ਹੀ ਪਤਾ ਲੱਗਦੇ ਆ। ਅੱਜ-ਕੱਲ੍ਹ ਤਾਂ ਤੁਸੀਂ ਵੇਖਿਆ ਹੋਏਗਾ, ਕਿ ਮਤਲਬ ਲੇਡੀਜ਼ ਲੋਕ ਨੂੰ ਵੀ ਮ ਲੇਡੀਜ਼ ਵੀ ਕਿੰਨੀ ਪੜ੍ਹੀ ਲਿਖੀ ਹੋ ਗਈ ਹੈ, ਉਹ ਵੀ ਤੁਸੀਂ ਵੇਖਿਆ ਹੋਏਗਾ। ਅ ਪਹਿਲਾਂ ਲੋਕੀ ਸੋਚਦੇ ਸੀ, ਕਿ ਨਹੀਂ ਆਪਾਂ ਮੁੰਡਿਆਂ ਨੂੰ ਪੜਣਾਣਾ ਕੁੜੀਆਂ ਨੂੰ ਨਹੀਂ ਪੜ੍ਹਉਣਾ। ਪਰ ਅੱਜ ਕੱਲ ਤਾਂ ਐਵੇਂ ਜ ਸਮਾਂ ਆ ਗਿਆ, ਤੁਸੀਂ ਵੇਖਿਆ ਹੋਏ ਗਾ। ਕਿ ਉਹ ਕੁੜੀਆਂ ਦੇ ਕੁੜੀਆਂ ਸਗੋਂ ਜ਼ਿਆਦਾ ਪੜ੍ਹਦੀਆਂ ਪਈਆਂ ਮੁੰਡਿਆਂ ਨਾਲੋ।
ਹਾਂ ਨਹੀਂ ਤੁਸੀਂ ਸੁਣਿਆ ਹੀ ਹੋਏਗਾ, ਕਿ ਦੇਖੋ ਇੱਕ ਆਦਮੀ ਜਿਹੜਾ ਹੁੰਦਾ। ਉਹ ਪੂਰਾ ਪਰਿਵਾਰ ਚਲਾ ਸਕਦਾ ਹੈ। ਪਰ ਇੱਕ ਔਰਤ ਪੜ੍ਹੀ ਲਿਖੀ ਹੋਏਗੀ, ਨਾ ਉਹ ਪੂਰਾ ਸਮਾਜ ਚਲਾਏਗੀ। ਕਿਉਂ ਕਿਉਂਕਿ ਉਹ ਐਜੂਕੇਟਿਡ ਹੈ, ਅਤੇ ਉਹ ਘਰ ਨਾਲ ਆਪਣੇ ਬੱਚਿਆਂ ਨੂੰ ਉਹਨੂੰ ਅਗਰ ਨੌਕਰੀ ਕਰਦੀ ਹੈ, ਤੇ ਬਾਹਰੀ ਸਕਿੱਲ ਨੂੰ ਸੰਭਾਲਦੀ ਹੈ ਉਹਨੂੰ ਪਤਾ ਹੈਗਾ। ਕਿ ਮੈਂ ਕੰਮ ਵੀ ਕਰਨਾ, ਮੈਂ ਇਹ ਕੰਮ ਵੀ ਕਰਦਾ। ਦੇਖੋ ਔਰਤਾਂ ਨੂੰ ਮਤਲਬ, ਬੱਚਿਆਂ ਨੂੰ ਲੇਡੀਜ਼ ਨੂੰ ਗਰਲਜ਼ ਨੂੰ ਐਜੂਕੇਸ਼ਨ ਤੇ ਅੱਜ-ਕੱਲ ਦੇ ਟਾਈਮ ਚ ਮਾਸਕ ਹੈਗੀ, ਦੇਖੋ ਪਹਿਲੇ ਦੇ ਟਾਈਮ ਐਵੇ। ਚੱਲਦਾ ਸੀ ਕਿ ਨਹੀਂ-ਨਹੀਂ ਐਜੂਕੇਸ਼ਨ, ਨਹੀਂ ਕਰਾਉਣੀ ਕੁੜੀਆਂ ਪੜ੍ਹ ਲਿਖ ਕੇ ਕੀ ਕਰਨਾ। ਮੁੰਡਿਆਂ ਵਾਸਤੇ ਐਜੂਕੇਸ਼ਨ ਬਹੁਤ ਹੀ ਜ਼ਰੂਰੀ ਹੈ। ਪਰ ਨਹੀਂ ਅੱਜ-ਕੱਲ ਦਾ ਟਾਈਮ ਐਵੇਂ ਹੈ, ਕਿ ਦੋਨੀਆਂ ਵ ਤੇ ਐਜੂਕੇਸ਼ਨ ਬਹੁਤ ਜ਼ਰੂਰੀ ਹੈਗਾ, ਤੁਸੀਂ ਇਹ ਨਾ ਸੋਚੋ ਕਿ ਮੁੰਡੇ ਨੂੰ ਜ਼ਿਆਦਾ ਐਜੂਕੇਸ਼ਨ ਦੇਣੀ ਹੈ, ਅਗਰ ਤੁਹਾਡੀ ਕੁੜੀ ਪੜ੍ਹਨ ਚ' ਅੱਛੀ ਹੈਗੀ ਤੇ ਤੁਸੀਂ ਕੁੜੀ ਨੂੰ ਵੀ ਐਜੂਕੇਸ਼ਨ ਦਿਓ ਨਾ ਵਧੀਆ। ਉਹਨੂੰ ਵੀ ਸਮਾਨ ਅਫਸਰ ਦੋ। ਕਿਉਂਕਿ ਕਿਉਂ ਉਹਦੇ ਨਾਲ ਪਾਰਸ਼ਲਟੀ ਕਰਨੀ ਹੈ।
ਬਿਲਕੁਲ ਤੁਸੀਂ ਪਾਰਸ਼ਲਿਟੀ ਤਾਂ ਅੱਜ ਕੱਲ ਹੁੰਦੀ ਵੀ ਨਹੀਂ ਹੈ ਹੁਣ ਤਾਂ ਦੇਖੋ, ਬਿਲਕੁਲ ਵੀ ਨਹੀਂ ਹੈ। ਅੱਜ ਕੱਲ ਤੁਸੀਂ ਵੇਖਿਆ ਦੇਖੋ ਇੱਕ ਕੁੜੀ ਹੈ। ਉਹ ਆਪਦੇ ਮਾਇਕੇ ਨੂੰ ਵੀ ਵੇਖਦੀ ਹੈ ਜਾਂ ਸਸੁਰਾਲ ਨੂੰ। ਦੋ ਘਰਾਂ ਦੀ ਤੁਸੀਂ ਤੁਹਾਨੂੰ ਪਤਾ ਹੀ ਹੈ, ਧੀਰ ਹੁੰਦੀ ਹੈ। ਤਾਂ ਆਪਾਂ ਦੇਖੋ, ਉਹ ਤਾਂ ਦੋਨਾਂ ਘਰਾਂ ਨੂੰ ਜਿਵੇਂ ਅੱਗੇ ਚੱਲ ਕੇ ਆਪਦੀ ਪਰਿਵਾਰ ਨੂੰ ਵੀ ਕਿੰਨਾ ਵਧਾਉਂਦੀ ਹੈ। ਅੱਗੇ ਚੱਲ ਕੇ ਪੜ੍ਹੀ -ਲਿਖੀ ਹੁੰਦੀ ਹੈ ਤਾਂ ਦੇਖੋ, ਨਾਲ- ਨਾਲ ਆਪਦੇ ਹਸਬੈਂਡ ਦੀ ਵੀ ਹੈਲਪ ਕਰ ਦਿੰਦੀ ਹੈ। ਕਿੱਥੇ ਨੌਕਰੀ ਕਰਕੇ ਅੱਜ ਕੱਲ ਦੇ ਦੇਖਿਆ ਹੀ ਹੋਏਗਾ। ਤੁਸੀਂ ਕੁੜੀਆਂ ਵੀ ਜੋਬ ਕਰਦੀਆਂ ਨੇ। ਆਪਾਂ ਪੜ, ਪੜ- ਪੜ੍ਹੇ ਲਿਖੇ ਹੁੰਦੇ ਆ ਤਾਂ ਹੀ ਕਰ ਪਾਉਦੇ ਹਾਂ।
ਨੌਕਰੀ ਵਗੈਰਾ ਪਿੱਛੇ ਕਰਨੀ ਉਹ ਆਪਾਂ, ਤਾਂ ਉਹ ਸਾਨੂੰ ਕਿੰਨਾ ਵਧੀਆ। ਆਪਾਂ ਪੜ੍ਹੇ -ਲਿਖੇ ਹੁੰਦੇ ਆ। ਤਾਂ ਆਪਾਂ ਦੇਖੋ, ਸਾਨੂੰ ਪਤਾ ਹੁੰਦਾ ਇਹ ਚੀਜ਼ ਸਹੀ ਹੈ ਸਾਡੇ ਲਈ, ਆਪਾਂ ਇਮਾਨਦਾਰੀ ਨਾਲ ਵੀ ਕੰਮ ਕਰਦੇ ਹਾਂ।
ਹਾਂ। ਬਿਲਕੁਲ ਸਹੀ ਆਖਿਆ। ਦੇਖੋ ਮੈਂ ਤਾਂ ਇਹ ਕਹਾਂਗੀ ਕਿ ਦੇਖੋ, ਹੈਲਥ ਵਾਸਤੇ ਵੀ ਜ਼ਰੂਰੀ ਹੈਗੀ ਐਜੂਕੇਸ਼ਨ। ਨਾਲ ਸਾਡੀ ਅ, ਐਨਵਾਇਰਮੈਂਟਲ ਹੈ। ਅਵੇਰਨੈਸ ਵਾਸਤੇ ਵੀ ਬਹੁਤ ਜ਼ਰੂਰੀ ਹੈਗੀ। ਅਹ ਜਿਵੇਂ ਕੋਈ ਪੜ੍ਹਿਆ- ਲਿਖਿਆ ਬੰਦਾ ਹ ਉਹਨੂੰ ਪਤਾ ਹੈ ਕਿ ਅਸੀਂ ਸਵਸਥ ਖਾਣਾ ਖਾਣਾ। ਸੰਤੁਲਿਤ ਖਾਰ ਖਾਣਾ। ਸਾਨੂੰ ਯੋਗ ਕਰਨਾ ਹੈਗਾ। ਬਿਮਾਰੀਆਂ ਨਾਲ ਬਚਣਾ ਹੈਗਾ। ਕਿਉਂਕਿ ਪੜ੍ਹੇ- ਲਿਖੇ ਬੰਦੇ ਨੂੰ ਆਪਣੇ ਸਰੀਰ ਵਾਸਤੇ ਵੀ ਪਤਾ ਹੁੰਦਾ ਨਾ। ਕਿ ਉਹ ਬਿਹਤਰ ਮਤਲਬ ਆਪਣੇ ਸਵਾਸਥ ਵਾਸਤੇ ਬਿਹਤਰ ਜਾਗਰੂਕ ਰਹਦਾ ਹੈ। ਨਾਲ ਪਰਿਆਵਰਨ ਵਾਸਤੇ ਉਹ ਦੇਖੋ, ਕਿਉਂ ਜਾਗਰੂਕ ਰਹੇਗਾ। ਉਹਨੂੰ ਪਤਾ ਐ ਕਿ ਅੱਜ-ਕੱਲ ਦੇ ਟਾਈਮ ਦੇਖੋ ਤੁ ਤੁਸੀਂ ਸੁਣਿਆ ਈ ਐ ਕਿੰਨਾ ਗਲੋਬਲ-ਵਾਰਮਿੰਗ, ਸਾਡੇ ਉੱਥੇ ਪੋਲਿਊਸ਼ਨ, ਜਲ-ਸੰਕਟ ਇਹ ਵਾਲੀ ਸਾਰੀ, ਤੇ ਉਹਨੂੰ ਪਤਾ ਹੈਗਾ ਕਿ ਬਈ ਮੈਂ, ਮਤਲਬ ਕਿੰਨੀ ਬੱਚਤ ਕਰਨੀ ਹੈ ਕਿ ਮੈਂ ਪਬਲਿਕ ਟਰਾਂਸਪੋਟ ਯੂਜ਼ ਕਰਾਂ ਜਾਂ ਪ੍ਰਾਈਵੇਟ ਟਰਾਂਸ ਯੂਜ਼ ਕਰਾ। ਉਹ ਪੇੜ-ਪੌਦੇ ਲਗਾਉਣ ਵਾਸਤੇ, ਪ੍ਰਕਿਰਤੀ ਨੂੰ ਬਚਾਉਣ ਵਾਸਤੇ। ਦੇਖੋ, ਇੱਕ ਪੜ੍ਹਾ- ਲਿਖਾ ਬੰਦਾ ਨਾ ਇਹ ਸਭ ਚੀਜ਼ਾਂ ਵੀ ਕਰ ਸਕਦੇ ਆ। ਨਾਲ ਦੇਖੋ, ਲਾਸਟ ਤੇ ਇੰਪੋਰਟੈਂਟ ਗੱਲ ਹੁੰਦੀ ਹੈ। ਕਿ ਉਹ ਦੇਖੋ, ਜਨਸੰਖਿਆ ਮਤਲਬ ਦੇਖੋ, ਅੱਜ ਕੱਲ੍ਹ ਕਿੰਨੀ ਪਪੂਲੇਸ਼ਨ ਸਾਡੀ ਵੱਧਦੀ ਪਈ ਹੈਗੀ। ਦੇਖਿਉਹ ਪੜ੍ਹਾ- ਲਿਖਾ ਇਨਸਾਨ ਹੈਗਾ। ਉਹਨੂੰ ਪਤਾ ਹੈਗੀ ਅੱਜ ਕੱਲ੍ਹ ਪਪੂਲੇਸ਼ਨ ਇੰਨੀ ਹੈਗੀ। ਤੇ ਮੈਂ ਵਿਆਹ ਦੇ ਬਾਅਦ ਕਿੰਨੇ ਬੱਚੇ ਕਰਨੇ ਹੈਗੇ, ਕੀ ਕਰਨਾ ਹੈਗਾ। ਇਸ ਚੀਜ਼ ਦਾ ਵੀ ਦੇਖੋ ਬ ਉਹ ਨੂੰ ਨੌਲੇਜ
ਬਿਲਕੁਲ -ਬਿਲਕੁਲ ਇਹ ਤਾਂ ਤੁਸੀਂ ਬਿਲਕੁਲ ਠੀਕ ਕਿਹਾ ਕਿ ਦੇਖੋ ਆਪਾਂ ਪੜ੍ਹੇ-ਲਿਖੇ ਹੁੰਦੇ ਆ। ਤਾਂ ਸਾ-ਸਾਨੂੰ ਪਤਾ ਹੁੰਦਾ ਕਿ ਸਾਡੀ ਕੀ ਜਿੰਮੇਦਾਰੀ ਆ। ਆਪਾਂ ਕਿਹੜੀ-ਕਿਹੜੀ ਜਿੰਮੇਦਾਰੀ ਆਪਦੀ ਆ ਪੂਰੀ ਕਰ ਸਕਦੇ ਆਂ। ਸਾਰਾ ਸਾਨੂੰ ਪਤਾ ਹੁੰਦਾ। ਆਪਾਂ ਉਹੀ ਖਵਾਬ ਦੇਖਦੇ ਹਾਂ ਜਿਹੜੇ ਸਾ ਅਸੀਂ ਪੂਰੇ ਕਰ ਸਕਦੇ। ਸ਼ਿਕਸ਼ਾ ਨਾਲ ਹੀ ਵੇਖਦੇ ਆਂ। ਸਾਰੇ ਕੁਛ, ਦੇਖੋ ਅ-ਅਬ ਸਾਡੇ ਕੋਲ ਸ਼ਿਕਸ਼ਾ ਵਧੀਆ ਹੁੰਦੀ ਐ ਤਾਂ ਤੁਸੀਂ ਦੇਖਿਆ ਹੋਏਗਾ ਕਈ ਵਾਰ ਕੋਈ ਗਰੀਬ ਪਰਿਵਾਰ ਵਾਲਾ ਹੁੰਦਾ। ਬੱਚਾ, ਉਹ ਵੀ ਦੇਖੋ ਸ਼ਿਕਸ਼ਾ ਨਾਲ ਕਿੰਨਾ ਮਤਲਬ ਆਪਦੇ ਮਾਂ-ਪਿਓ ਦਾ ਨਾਂ ਰੋਸ਼ਨ ਕਰਦਾ ਐ। ਔਰ ਮਾਂ-ਪਿਓ ਵੀ ਉਹਦੇ ਉ ਚ' ਕਿੰਨੀ ਫਿਕਰ ਕਰਦੇ ਨੇ ਕਿ ਸਾਡਾ ਬ-ਬੱਚੇ ਨੇ ਕਿੰਨਾ ਵਧੀਆ ਪੜ੍ਹਾਈ ਕੀਤੀ। ਤਾਂ ਅੱਜ-ਕੱਲ੍ਹ ਦੇਖਿਆ ਈ ਐ ਤੁਸੀਂ, ਕਈ ਬੱਚੇ ਆਈ ਪੀ ਐਸ ਆਫਿਸਰ ਬਣ ਜਾਂਦੇ ਨੇ। ਉਹਨਾਂ ਦੀ ਫਿਰ ਪ, ਆਪਾਂ ਰੀਲਾਂ ਵਿੱਚ ਵੀ ਵੇਖਦੇ ਆਂ ਜਾਂ ਟੀਵੀ, ਨਿਊਜ਼ ਚੈਨਲ ਵਿਚ ਵੀ ਦੇਖਦੇ ਆ। ਕਿੰਨਾ ਮਾਂ-ਪਿਓ ਵੀ ਫਿਕ-ਫਕਰ ਕਰਦੇ ਆ ਆਪਦੇ ਬੱਚੇ ਤੇ।
ਹਾਂ। ਨਈਂ, ਬਿਲਕੁਲ ਸਹੀ ਆਖਿਆ ਤੁਸੀਂ ਤੇ ਇਹ ਗੱਲ, ਦੇਖੋ ਅਹ ਮੈਂ ਤੇ ਇਹ ਵੀ ਕਹਾਂਗੀ, ਕਿ ਤੁਸੀਂ ਜਿਹੜੇ ਬ ਅੱਜ-ਕੱਲ੍ਹ। ਕਦੀ-ਕਦਾਰ ਕਵੀ ਕੋਈ ਬੰਦਾ ਕੋਈ ਗ਼ਲਤੀ ਹੋ ਗਈ। ਕੋਈ ਕੁਛ ਹੋ ਗਿਆ, ਤੁਹਾਨੂੰ ਕਾਨੂੰਨ ਦੀ ਨੌਲੇਜ ਐ ਅਗਰ ਲੋ ਦੀ ਨੌਲੇਜ ਐ। ਅਤੇ ਤੁਸੀਂ ਪੜ੍ਹੇ-ਲਿਖੇ ਓ, ਤੁਹਾਨੂੰ ਪਤਾ ਐ ਕਿ ਤੁਸੀਂ ਟਰੈਫਿਕ ਨਿਯਮ ਦਾ ਕਿਵੇਂ। ਪਾਲਣ ਕਰਨਾ, ਇੱਕ ਕਰ ਮਤਲਬ ਨਾਗਰਿਕ ਓ ਤੁਸੀਂ ਦੇਸ਼ ਦੇ। ਤੇ ਤੁਹਾਨੂੰ ਪਤਾ ਹੈਗਾ ਸਾਡੇ, ਮਤਲਬ ਨਾਗਰਿਕਤਾ ਦੇ ਕੀ-ਕੀ ਰੂਲ ਐ। ਦੇਖੋ ਪੜ੍ਹਾ-ਲਿਖਾ ਬੰਦਾ ਤੇ ਇਹ ਸਾਰੀ ਚੀਜ਼ਾਂ ਵੀ ਕਰ ਸਕਦਾ ਨਾ। ਦੁੱਧ ਇੱਕ ਅਨਪੜ੍ਹ ਬੰਦਾ ਕਿਵੇਂ ਕਰੂਗਾ ਉਹਨੂੰ ਨੀ ਪਤਾ ਕਿ ਟ੍ਰੈਫਿਕ ਨਿਯਮ ਚ' ਰੈੱਡ ਲਾਈਟ ਦਾ ਮਤਲਬ। ਕੀ ਐ ਯੈੱਲੋ ਲਾਈਟ ਦਾ ਤੇ ਨਾਲ, ਗ੍ਰੀਨ ਲਾਈਟ ਦਾ ਬਜਟ ਮਤਲਬ ਕੀ ਹੈਗਾ? ਔਰ ਜਿਹੜਾ ਸ਼ਿਕਸ਼ਿਤ ਵਿਅਕਤੀ ਹੋਵੇਗਾ ਉਹ ਰੁਜ਼ਗਾਰ ਦੇ ਵਿਸਾਏ। ਯੋਗ ਬਣਾ ਕਰ ਪੀੜੀਆਂ ਤੋਂ ਚੱਲੀ ਆ ਰਹੀ ਗ਼ਰੀਬੀ ਕੋ ਵੀ ਤੋੜ ਸਕਤਾ ਹੈ।
ਬਿਲਕੁਲ ਠੀਕ ਕਿਹਾ, ਆਪਾਂ ਤਾਂ ਬਾਅਦ ਚ' ਲਾਸਟ ਵਿੱਚ ਇਹੀ ਤੁਹਾਨੂੰ ਕਹਿੰਨੇਂ ਆਂ। ਦੇਖੋ ਜਿਹੜਾ ਬੰਦਾ ਪੜ੍ਹਾ-ਲਿਖਾ ਹੁੰਦਾ। ਉਹ ਆਪ ਉਹ-ਉਸ, ਉਸ ਤੋਂ ਵੱਡੀ ਕੋਈ ਦੌਲਤ ਨੀ ਹੁੰਦੀ ਇਨਸਾਨ ਦੇ ਕੋਲ ਉਹ ਦੇਖੋ ਆਪ। ਦੀ ਵੀ ਮ-ਬ ਬੁਨਿਆਦ ਮਜ਼ਬੂਤ ਬਣਾਉਂਦਾ ਏ। ਨਾਲ ਪੂਰੇ ਸਮਾਜ ਦੀ ਵੀ ਬਣਾਉਂਦਾ ਏ। ਉਹ ਦੇਖੋ ਉਹ ਚ ਆਪਦੀ-ਆਪਦੀ ਜ਼ਿੰਦਗੀ ਵੀ ਰੋਸ਼ਨ ਕਰਦਾ ਐ। ਨਾਲ ਆਪਦੇ ਸਮਾਜ ਦੀ ਵੀ ਰੌਸ਼ਨੀ, ਵੀ ਕਰਦਾ। ਔਰ ਉਸ ਇਨਸਾਨ ਨੂੰ ਪੜ੍ਹੇ-ਲਿਖੇ ਇਨਸਾਨ ਨੂੰ ਤੁਹਾਨੂੰ ਪਤਾ ਕਿੰਨੀ ਕਾਮਯਾਬੀ ਵੀ ਮਿਲਦੀ ਐ। ਇਹ ਸਭ ਕੁਛ ਹੁੰਦਾ ਏ, ਚਲੋ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਨਾ।
ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।